ਹੈਲੋ।
ਸਤਿ ਸ਼੍ਰੀ ਅਕਾਲ ਭਾਜੀ।
ਹਾਂਜੀ, ਸਸ਼ੀ ਕਾਲ ਜੀ, ਹੋਰ ਭਾਜੀ ਕੀ ਹਾਲ ਹੈ?
ਬਸ ਵਧੀਆ।
ਹੋਰ ਕੀ ਚੱਲਦਾ ਪਿਆ ਭਾਜੀ ਅੱਜ ਕੱਲ?
ਬਸ ਕੁਝ ਨੀ, ਬਾਜੀ ਬੈਠੇ ਦੇ ਸੀ।
ਅੱਛਾ, ਬਾਕੀ ਅਹ ਸੰ, ਚਲੋ ਵਧੀਆ ਗੱਲ ਹੈ ਭਾਜੀ। ਏਹ ਸੰਡੇ ਕਿਵੇਂ ਨਿਕਲਿਆ ਭਾਜੀ
ਬਸ ਭਾਜੀ ਇਸ ਤਰ੍ਹਾਂ ਹੀ, ਥੋੜ੍ਹਾ ਜਿਹਾ ਸੰਡੇ ਕੀ ਹੈ ਨਾ, ਸਾਡਾ ਫ੍ਰਰੀ ਹੁੰਦਾ ਸੰਡੇ ਵਾਲਾ ਦਿਨ। ਏਹੀ ਥੋੜ੍ਹਾ ਬਸ ਆਪਣਾ, ਕਾਰ ਪਰਿਵਾਰ ਨੂੰ ਟੈਮ ਦੇਣੇ ਆ। ਬ ਬੱਚਿਆਂ ਨੂੰ ਲੈ ਜਾਂਣੇ ਆ ਪਾਰਕ ਪੂਰਕ, ਤੇ ਆਪਣਾ ਖੇਡਣ
ਨਈ ਵਧ ਧੀਆ ਗੱਲ ਏ ਭਾਜੀ, ਵਧੀਆ ਗੱਲ ਏ, ਕਿਉਂਕਿ ਨਾ ਅਹ ਫੋਨ ਦਾ ਅੱਜ ਕੱਲ੍ਹ ਏਦਾਂ ਹੈ ਕਿ ਬੱਚਿਆਂ ਨੂੰ ਅਗਰ ਅ ਅਸੀਂ ਆਦਤਾਂ ਵੀ ਅਸੀਂ ਲਾਣੇ ਆ, ਵੈਸੇ ਤੇ ਦੇਖਣ ਵਾਲੀ ਗੱਲ ਹੈ ਲੇਕਿਨ ਅਹ-ਅਹ ਚ ਬ ਚਾਵ ਵੀ ਅਸੀਂ ਕਰ ਸਕਦੇ ਹਾਂ ਏਹ ਚੀਜ਼ਾਂ ਤੋਂ, ਕਿਉਂਕਿ ਅਹ ਛੋਟ ਟਾ ਬੱਚਾ ਹੁੰਦਾ ਐ, ਤੇ ਅਪਾਂ ਥੋੜੇ ਜਿਹੇ ਕੰਮ ਕੁਮ ਕੁਛ ਕਰਨਾ ਹੋਏ ਤੇ, ਆਪਾਂ ਕੀ ਕਰਣੇ ਆ ਜੀ ਬੱਚੇ ਨੂੰ ਫੋਨ ਫੜਾ ਦਿੰਣੇ ਆ, ਤੇ ਅਹ ਉਹ ਚਲੋ ਵੈਸੇ ਦਸ ਪੰਦਰਾਂ ਵੀਹ ਮਿੰਟ ਦਾ ਤੇ ਕੁਛ ਨੀ ਹੁੰਦਾ, ਲੇਕਿਨ ਜੋ ਚਾਰ ਪੰਜ ਘੰਟੇ ਬੱਚੇ ਕੋਲ ਫੋਨ ਫੜੇਆ ਹੋਏ ਤੇ, ਆਪਾਂ ਫੇਰ ਉਹਨੂੰ ਕੀ ਕਰਦੇ ਜੀ, ਥੋੜੇ ਟੈਮ ਬਾਅਦ ਡਾਟਣਾ ਸ਼ੁਰੂ ਕਰ ਦਿੰਣੇ ਆ, ਬਈ ਫੋਨ ਦੇਦੇ, ਫੋਨ ਦੇਦੇ, ਫੇਰ ਓ ਕਿੱਥੋਂ ਦੇਗਾ? ਜਦੋਂ ਆਦਤਾਂ ਈ ਆਪਾਂ ਲਾਈਆਂ ਹੁੰਦੀਆਂ ਓਨੂੰ ਤੇ ਬਈ ਲੈ ਤੂੰ ਫੋਨ ਚਲਾ ਲੈ ਕੋਈ ਨੀ, ਪਰ ਓ ਜਦੀ, ਏ ਆਦਤਾਂ ਵੱਧਦੀ-ਵੱਧਦੀ ਫੇਰ ਨੁਕਸਾਨ ਕਰਦੀ ਬੱ
ਸਈ ਗੱਲ ਐ।
ਫੇਰ ਦ ਆਪੇ, ਏਦਾ ਮਤਲਬ ਕੀ ਦੇਂਦੇ ਵੀ ਆਪਾਂ ਈ ਆ, ਤੇ ਡਾਂਟਦੇ ਵੀ ਆਪਾਂ ਈ, ਫਿਰ ਬੱਚੇ ਨੂੰ ਜੇ ਬਈ ਤੂੰ ਕਿਉਂ ਫੜਿਆ ਫੋਨ ਬਈ? ਆਹ ਚੀਜ਼ਾਂ ਹੁੰਦੀਆਂ, ਐ ਤੇ ਅ ਫਾਇਦੇ ਵੀ ਬੜੇ ਨੇ, ਤੇ ਨੁਕਸਾਨ ਵੀ ਬੜੇ ਨੇ ਫੋਨ ਦੇ ਕਿਉਂਕਿ, ਬੱਚੇ ਲਈ ਤੇ ਚਲੋ ਹਲੇ ਨੁਕ ਸਾਨ ਏ, ਨੀ ਕਿਉਂਕਿ ਬੱਚੇ ਲਈ ਤੇ ਏਹ ਚੀਜ਼ ਬਣੀ ਨੀ ਐ। ਵੱਡੇਆਂ ਦਾ ਚਲੋ ਗੱਲ ਅਲੱਗ ਆ ਜਾਂਦੀ ਏ।
ਏ ਹੈ ਨਾ ਭਾਜੀ ਦੇਖੋ ਮਾਵਾਂ ਦੇ ਹੱਥ ਚ ਫੋਨ ਹੁੰਦੇ ਨੇ, ਸਾਰੇ ਘਰ ਦੇ ਕੰਮ ਕਾਜ ਚਲੇ ਜਾਂਦੇ ਨੇ ਬੰਦੇ ਸਾਰੇ, ਤੇ ਮਾਵਾਂ ਜੋ ਏ ਫੇਰ ਕੀ ਕਰੇ ਬਚਾਰੀ? ਓਨੇ ਵੀ ਕੰਮ ਕਰਨਾ ਹੁੰਦਾ ਐ। ਬੱਚਾ ਹੁਣ ਤੰਗ ਕਰੇ, ਤੇ ਫੇ ਫੋਨ ਈ ਫੜਦਾ ਸਿੱਧਾ। ਓ ਵੀ ਕੈਂਦੀ ਚੱਲ ਮੈਂ ਕੰਮ ਨਿਪਟਾ ਦਾਂਗੀ, ਓ ਲਾਲਚ ਹੁੰਦਾ ਐ।
ਏ ਤੇ ਹੈ ਭਾਜੀ, ਏ ਤੇ ਹੈ, ਤੇ ਬਾਕੀ ਆਈ ਚੀਜ਼ ਐ ਕੀ ਵੀ, ਥੋੜਾ ਜਾ ਚਲੋ ਬੱਚਿਆਂ ਤੋਂ ਆਪਾਂ ਈ ਪਰਹੇਜ਼ ਰੱਖ ਸਕਦੇ ਆਂ, ਕਿਉਂਕਿ ਦੇਨੇ ਵੀ ਆ ਪਏ ਆ, ਤੇ ਅਹ ਛੀਨਦੇ ਵੀ ਆਪਾਂ, ਪਰ ਓ ਛੀਨ ਕੇ ਵਿਚਾਰੇ ਫੇਰ ਰੋਂਦੇ ਇਸ ਤਰ੍ਹਾਂ ਨੇ, ਕੇ ਪਤਾ ਨੀ ਪੂਰਾ ਕਾਰ ਸਿਰ ਤੇ ਉਠਾ ਲੈਣਗੇ ਫੇਰ।
ਤੇ ਐ ਵੇਂ ਮੇਰਾ ਮੰਨਣਾ ਤੇ ਐ ਵੇ, ਕੀ ਦੇਖੋ ਕੋਈ ਵੀ ਚੀਜ਼ ਏ, ਹੁਣ ਕੋਈ ਚੀਜ਼ ਯੂਜਡ ਹੋਏਗੀ, ਤੇ ਯੂਜ ਤੇ ਹੋਏਗੀ-ਹੋਏਗੀ ਓਨੂੰ ਤੁਸੀਂ ਰੋਕ ਤੇ ਸਕਦੇ ਨੀ ਹੈਗੇ, ਬਸ ਐ ਕੀ ਤੁਸੀਂ ਬੱਚੇ ਨੂੰ ਥੋੜ੍ਹਾ ਅਪਣਾ ਐ ਸਮਝਾ ਸਕਦੇ ਓ ਕੀ ਦੇਖੋ ਐ, ਚੀਜ਼ ਨੂੰ ਏਨੀ ਦੇਰ ਤੱਕ ਨਾ ਰੱਖਣਾ ਤੁਸੀਂ ਆਪਣੇ ਕੋਲ।
ਹਾਂਜੀ-ਹਾਂਜੀ, ਚਲੋ ਜਾ ਜਾਦਾ ਛੋਟੇ ਬੱਚੇ ਹੋਣ ਤੇ ਫੇਰ ਮੁਸ਼ਕਿਲ ਹੂੰਦਾ ਲੇਕਿਨ ਚਲੋ
ਇੱਕ ਨਈ ਨਾਲੇ ਛੋਟੇ ਬੰਦੇ ਤੋਂ ਈ ਸਮਝਾਣਾ ਪਏਗਾ ਨਾ ਇੱ ਇੱਕ ਵਾਰ ਐਸ ਤਰ੍ਹਾਂ ਨਾ ਸ਼ੁਰੂਆਤ ਚ ਓ ਨਈ ਸਮਝਾਂਗੇ ਉਸ ਚੀਜ਼ ਨੂੰ। ਹਾਲਾਂਕਿ ਉੱਪਰ ਉਨੂੰ ਧੀਰੇ-ਧੀਰੇ ਮਾਈੰਡਸੈੱਟ ਹੋਜੇਗਾ ਯਾਂ ਕੀ ਐ ਕੀ ਮੰਨ ਲੋ ਕਈ ਵਾਰ ਪੰਦਰਾਂ ਮਿੰਟ ਤੁਸੀਂ ਕੋਈ ਕੰਮ ਕਰ ਲਿਆ ਤੇ ਆਪਣੀ ਫੇਰ ਤੁਸੀਂ ਅਗਰ ਛੁਡਵਾਣਾ ਤਾਂ ਆਪਣੇ ਨਾਲ ਰਲਾਣਾ ਪਏਗਾ ਜਾਂ ਖੇਡਣਾ ਪਏਗਾ ਉਰ ਨਾਲ। ਥਾਂ ਜਾ ਕੇ ਫੇਰ ਓ ਛੱਡੇਗਾ, ਤੇ ਫੇਰ ਓਨੂੰ ਪਤਾ ਲੱਗ ਜੇਗਾ ਕੀ ਹਾਂਜੀ ਮਨੂੰ ਜਾਦਾ ਨਈ ਥੋੜ੍ਹੀ ਦੇਰ ਈ ਚਲਾਣਾ।
ਹਾਂਜੀ-ਹਾਂਜੀ ਏ ਤੇ ਗੱਲ ਹੈਗੀ
ਹੂੰ।
ਏ ਚੀਜ਼ਾਂ ਕੇ ਅਹ ਸੋ ਜੇੜਾ ਆਪਣਾ ਹਾਂਜੀ ਸਭ ਵਧੀਆ ਜੀ ਥੋੜਾ ਜਾ।
ਠੀਕ ਐ।
ਫੇਰ ਓ ਖਰਾਬ ਹੋਈਆਂ। ਕੇ ਬਈ ਬੱਚਿਆਂ ਨੂੰ ਫੋਨ ਲੈ ਕੇ ਦੋ ਜੀ ਔਨਲਾਈਨ ਕਲਾਸਾਂ ਲਗਾਣੀਐ ਜੀ ਓਨਾਂ ਨੇ। ਆਹ ਚੀਜ਼ਾਂ ਸਾਰੀਆਂ ਉਸ ਟੈਮ ਥੋੜੀ ਜੀ ਏ ਤੇ ਫਾਇਦਾ ਤੇ ਕੁੱਛ ਨੀ ਸੀ ਏਦਾ ਏ ਐ ਕੀ ਚਲੋ, ਜੇੜਾ ਬੰਦੇ ਲੈ ਸਕਦੇ ਫੋਨ ਓਨਾਂ ਦੇ ਲੈ ਲਿੱਤੇ ਬੱਚਿਆਂ ਲਈ। ਲੇਕਿਨ ਜੇੜੇ ਨਈ ਲੈ ਸਕਦੇ ਸੀ, ਓਨਾਂ ਨੇ ਵਿਚਾਰਿਆਂ ਨੇ ਆਪਣੇ ਪਤਾ ਨੀ ਕਿੱਦਾਂ ਜਮਾ ਪੂੰਜੀ ਚੋ ਪੈਸਾ ਕੱਠਾ ਕਰਕੇ ਦਿੱ ਤਾ ਫੇਰ ਲਏ ਬੱਚਿਆਂ ਲਈ ਫੋਨ ਤੇ ਓ ਤੇ ਕੰਪਲਸਰੀ ਕਰ ਈ ਦਿੱਤੀ ਟੀਚਰਾਂ ਨੇ ਤੇ ਬੋਲ ਈ ਦਿੱਤਾ, ਵੀ ਤੁਸੀਂ ਲੈ ਲੋ ਫੋਨ ਵੀ ਜ਼ਰੂਰੀ ਨੇ।
ਬਿਲਕੁੱਲ ਭਾਜੀ।
ਪਰ ਅਗਲੇ ਪਤਾ ਨੀ ਕਿਵੇਂ-ਕਿਵੇਂ ਕਰਕੇ ਫੋਨ ਲਏ ਨੇ। ਤੇ ਉਸ ਤੋਂ ਬਾਦ ਕਈ ਫਾਇਦੇ ਵੀ ਨੇ ਕਈ ਨੁਕਸਾਨ ਵੀ ਨੇ ਬੱਚੇ ਕੀ ਕਰਦੇ ਨੇ ਅੱਧੇ ਇੱਕ ਘੰਟੇ ਦੀ ਕਲਾਸ ਹੁੰਦੀ ਸੀ, ਤੇ ਓਨੂੰ ਬਾਕੀ ਟਾਈਮ ਯੂਟਿਊਬ ਚਲਾ ਰੱਖਿਆ ਕੋਈ ਥੋੜਾ ਸੋਸ਼ਲ ਮੀਡੀਆ ਅਕਾਊਂਟ ਬਣਾ ਲਿਆ, ਕੋਈ ਇੰਸਟਾ ਚਲਾ ਲਿਆ ਕੋਈ। ਅੱਜ-ਕੱਲ੍ਹ ਜਾਦਾਂ ਫੇਸਬੁੱਕ ਆਹ ਚੀਜ਼ਾਂ ਏਸ ਚੀਜ਼ਾਂ ਲਈ ਥੋੜ੍ਹਾ ਜਾਦਾ ਧਿਆਨ ਚਲਾ ਗਿਆ, ਬੱਚਿਆਂ ਦਾ ਫੇਰ ਓ ਸ਼ੁਰੂਆਤ ਬੱਚਿਆਂ ਦੀ ਓਥੋਂ ਹੀ ਹੋਈ। ਤੇ ਬਸ ਓ ਚੀਜ਼ਾਂ ਤੇ ਨੁਕਸਾਨ ਕਰਨ ਲਾਇਕ ਈ ਐ। ਫਾਇਦਾ ਏਨਾਂ ਦਾ ਜਾਦਾ ਹੈਨੀ ਵੈਸੇ ਏ ਚੀਜ਼ਾਂ ਦੇ।
ਬਸ ਐ ਹੈ ਕੀ ਹੁਣ ਤੇ ਗੱਲ ਐ ਹੁੰਦੀ ਪੇਰੇਂਟ ਪੇਰੈਂਟਿੰਗ ਈ ਬੜੀ ਬਦਲ ਗਈ ਨਾਲੇ ਕੀ ਇਹ ਹੈ ਕੀ। ਐਕਟੀਵਿਟੀਜ ਵਗੈਰਾ ਹੁਣ ਸਕੂਲਾਂ ਚ ਜਿਸ ਤਰ੍ਹਾਂ ਹੁੰਦੀਆਂ ਨੇ ਅਗਰ ਥੋੜ੍ਹਾ ਸਕੂਲ ਧਿਆਨ ਦੇਣ ਔਰ ਥੋੜ੍ਹਾ ਜਿਹਾ। ਕਿ ਇਹ ਮਾਂ ਪਿਓ ਧਿਆਨ ਦੇਣ ਤੇ ਜਰੂਰੀ ਨੀ ਹੈ, ਕਿ ਬੱਚਾ ਮਤਲਬ ਕਿ ਪੂਰੀ। ਤਰ੍ਹਾਂ ਫੋਨਾਂ ਤੇ ਆਪਣਾ ਉਹ ਬਸ ਸਾਰੀ ਗੱਲ ਇਹਵੇ ਕਿ ਤੁਸੀਂ। ਦੇਖ ਕੀ ਮਤਲਬ ਧਿਆਨ, ਕਿੰਨਾ ਰੱਖ ਰਹੇ ਹੋ ਸਾਰਾ ਮੇਨ ਮੈਟਰ ਹੀ ਹੈ ਹੀ ਹੈ ਕਿ। ਧਿਆਨ ਕਿੰਨਾ ਰੱਖ ਰੇ ਹੋ ਤੁਸੀਂ ਹੋਰ। ਕਿਤੇ ਤੁਸੀਂ ਉਹਨੂੰ ਮਤਲਬ ਲੈ ਜਾਓ ਕਿਤੇ। ਟਰੈਵਲਿੰਗ ਕਰਾ ਲੋ ਜਾਂ ਫਿਰ ਕੋਈ ਐਸੀ ਜਗਾ ਜਿੱਥੇ ਮਤਲਬ। ਗੇਮਸ ਵਗੈਰਾ ਹੋਣ ਆਊਟਡੋਰ ਗੇਮਸ।
ਹਾਂਜੀ-ਹਾਂਜੀ, ਆਹ ਚੀਜ਼ ਥੋੜ੍ਹਾ ਚਲੋ ਬੱਚੇ ਨੂੰ ਥੋੜ੍ਹਾ ਮਾਇੰਡ ਅਲੱਗ ਜੇਹਾ ਡਾਇਵਰਟ ਕਰਕੇ।
ਹਾਂ ਥੋੜ੍ਹਾ ਐਕਟੀਵਿਟੀਜ਼ ਚ। ਹੋਰ ਜਿਆਦਾ ਸੇ ਜਿਆਦਾ ਮੇਰਾ ਤਾਂ ਮੰਨਣਾ ਇਹੀ ਹੈ, ਕਿ ਛੋਟੇ ਪੰਨ ਤੋਂ ਹੀ ਕੋਈ ਨਾ ਕੋਈ ਸਪੋਰਟਸ ਫੜਾ ਦੋ ਬੱਚੇ ਨੂੰ। ਮੰਨ ਲਓ ਕੋਈ ਬੈਡਮਿੰਟਨ ਹੋ ਗਿਆ, ਜਾਂ ਕੋਈ ਕ੍ਰਿਕਟ ਖੇਡਣਾ ਤੇ ਕੋਈ ਵੀ ਸਪ। ਸਪੋਰਟਸ ਫੜਾ ਦੋਗੇ ਨਾ ਤੇ ਬੱਚਾ ਜੋ ਹੈਵੇ ਹਮੇਸ਼ਾ ਜੋ ਹੈ ਫਿਰ ਡਿਸਪਲਨ ਚ ਰਹੇਗਾ ਉਹਨੂੰ। ਕੀ ਖਾਲੀ ਟਾਈਮ ਤੇ ਇਹ ਹੋਏਗਾ, ਕਿ ਮੈਂ ਆਪਣਾ ਗੇਮ ਖੇਡ ਲਾਂ।
ਇਹ ਤੇ ਹੈ ਨੀ ਤੇ ਬੱਚਾ ਬੋਲੇਗਾ ਜੀ ਮ ਖਾਲੀ ਟਾਈਮ ਵਿਹਲਾ ਬੈਠਾ ਚਲੋ ਫੋਨ ਹੀ ਚਲਾ ਲੈਂਦੀ ਤੇ ਹੋਰ ਕੀ ਕਰਾਂ। ਬੱਚੇ ਨੂੰ ਚਲੋ ਇਹ ਹੈ, ਕਿ ਮੇਨ ਉਹਨੂੰ ਇਹ ਨੀ ਹੋਣਾ ਚਾਹੀਦਾ, ਕਿ ਮੇਰੀ ਜ਼ਿੰਦਗੀ ਚ ਫੋਨ ਹੀ ਸਭ ਤੋਂ ਜ਼ਿਆਦਾ ਚੀਜ਼ ਹੈ। ਉਸ ਤੋਂ ਇਲਾਵਾ ਉਹਨੂੰ ਹੋਣਾ ਚਾਹੀਦਾ ਕਿ ਮੈਂ ਆਹ ਚੀਜ਼ ਕਰਨੀ ਹੈ ਮੈਂ ਆਹ ਵੀ ਕਰਨਾ ਉਹ ਵੀ ਕਰਨਾ।
ਇਹੀ ਹੈ ਕਿ ਸ਼ੁਰੂ ਤੋਂ ਬੱਚੇ ਨੂੰ ਸਮਝਾ ਦਉ ਕਿ ਇੰਪੋਰਟੈਂਟ ਕੀ ਹੈ ਬਸ ਟਾਈਮ ਪਾਸ ਦੀ ਚੀਜ਼ਾਂ ਨੇ ਇੰਪੋਰਟੈਂਟ ਜੋ ਹੈਗੀ ਹੈ ਉਹ। ਕਰਨੀ ਆ ਪਹਿਲਾਂ।
ਹਾਂਜੀ-ਹਾਂਜੀ ਬਈ ਉਹ ਬੱਚੇ ਨੂੰ ਵੈਸੇ।
ਬਾਕੀ ਅੱਜ ਕੱਲ੍ਹ ਦੇ ਬੱਚੇ ਦੇਖੋ। ਇੰਨੀ ਮਤਲਬ ਇਹ ਮੈਂ ਵੇਖਿਆ ਭਲੇ ਅਸੀਂ ਜਿੰਨੀਆਂ ਗੱਲਾਂ ਮਾਰ ਲਈਏ। ਬੱਚੇ ਨੀ ਸਮਝਦੇ ਬਾਈ ਆ ਬੱਚੇ ਬੜੇ। ਤੇਜ ਹੋ ਗਏ ਨੇ ਅੱਜ ਕੱਲ੍ਹ ਬਹੁਤ ਐਡਵਾਂਸ ਨੇ ਬੱਚੇ, ਐਨੇ ਐਡਵਾਂਸ ਹੋ ਗਏ ਨੇ ਕਿ ਸਾਨੂੰ ਪੜਾ ਦੇਣ ਉਲਟਾ
ਹਾਂਜੀ-ਹਾਂਜੀ ਉਲਟਾ ਇਹ ਤੇ ਹੈਗਾ ਜੀ, ਨਾਲੇ ਅੱਜ ਕੱਲ੍ਹ ਦੀ ਜਨਰੇਸ਼ਨ ਵਾਲੇ ਬੱਚੇ ਨੇ ਉਹ। ਜਵਾਬ ਸੁਣਦੇ ਨੀ ਨੇ ਉਹ ਦੇਣ ਵਾਲੇ ਜਵਾਬ ਵਾਲੇ ਬੱਚੇ ਨੇ ਅੱਜ ਕੱਲ।
ਹਮ।
ਇਹ ਤੇ ਹੈ ਬਾਈ। ਚਲੋ ਆਪਣਾ ਟਾਈਮ ਏਦਾਂ ਸੀਗਾ ਕਿ ਚਲੋ ਅਹ ਉਸ ਟਾਈਮ ਆਪਾਂ ਕੀ ਕਹਿੰਦੇ ਫੋਨ ਇੰਨੇ ਨਹੀਂ। ਜੀ ਸਾਨੂੰ ਹੁੰਦਾ ਸੀ ਕਿ ਚਲੋ। ਖੇਡਲੋ ਜੋ ਜਿੰਨਾ ਖੇਡਣਾ ਖੇਡ ਲੋ ਸਾਨੂੰ ਨੀ ਹੁੰਦੀ ਸੀਗੀ ਵੀ ਹਾਂ ਵੀ ਫੋਨ ਚਲਾਉਣੇ ਆ ਕੁਛ ਹੈ।
ਹਮ-ਹਮ ਹੈ ਹੀ ਨਹੀਂ ਸੀ ਫੋਨ ਉਸ ਟਾਈਮ ਭਾਜੀ। ਕੀਪੈਡ ਵਾਲੇ ਫੋਨ ਹੁੰਦੇ ਸੀ ਉਹ ਵੀ, ਸਾਡੇ ਕੋਲ ਤੇ ਹੁੰਦੇ ਨਹੀ।
ਉਸ ਚ ਵੀ ਕਾਲਾਂ ਕਿਹਨੂੰ ਕਰਨੀਆਂ ਆਪਾਂ ਇੰਨੇ ਕੋਈ ਦੋਸਤੀ ਯਾਰੀ ਨਾਲੇ ਕਈ ਫੋਨ ਵੀ ਨੀ ਹੁੰਦੇ ਸੀ ਉਸ ਟਾਈਮ ਤੇ। ਇਹ ਤੇ ਹੁਣ ਚਲੋ। ਹੁਣ ਜਿੰਨੇ ਫੋਨ ਵੈਸੇ ਆ ਗਏ ਨੇ ਲੋਕਾਂ ਕੋਲ ਉਨੀ ਦੋਸਤੀ ਯਾਰੀ ਘੱਟ ਗਈ ਹੈ ਹੁਣ ਜਿੰਨਾ ਪਹਿਲੇ ਹੁੰਦਾ ਸੀ ਨਾ।
ਹਾਂ ਮਤਲਬ ਬਹਿੰਦੇ ਸੀ ਲੋਕ ਬਾਹਰ ਚਾਰ-ਚਾਰ ਪੰਜ-ਪੰਜ ਬੰਦੇ ਇਕੱਠੇ ਬਹਿੰਦੇ ਸੀ ਆਪਣੀ।
ਹਾਂਜੀ-ਹਾਂਜੀ-ਹਾਂਜੀ ਭਾਵੇਂ ਥਰੁ ਭਾਵੇਂ ਕ੍ਰਿਕਟ। ਖੇਲ ਲਿਆ ਭਾਵੇਂ ਕੁਛ ਕਰ ਲਿਆ ਭਾਵੇਂ ਦਿਨ ਨਿਕਾਲਣਾ ਹੋਵੇ ਤਾਂ ਜਿੱਦਾਂ ਮਰਜ਼ੀ ਨਿਕਾਲ ਲਿਆ।
ਨਾਲੇ ਫੋਨ ਤੇ ਯਾਰ ਹੁਣ ਐਵੇ ਕਿ ਪਹਿਲੇ ਬੰਦਾ ਇੰਨਾ ਝੂਠ ਨਹੀਂ ਬੋਲ ਪਾਉਂਦਾ ਸੀ। ਫੋਨ ਤੇ ਹੁੰਦੇ ਦੇਖੋ ਤੁਸੀਂ ਕਿਤੇ ਹੋ ਤੁਸੀਂ ਕਿੱਤੇ ਦੀ ਕਿੱਥਤੇ ਬੋਲ ਸਕਦੇ ਹੋ।
ਹਾਂਜੀ-ਹਾਂਜੀ ਬਈ ਮੈਂ ਫਲਾਨਣੀ ਜਗ੍ਹਾ ਜੀ ਪਰ ਉਹ ਕਿਤੇ ਹੁੰਦਾ ਕਿਤੇ ਹੋਰ ਹੀ ਹੈ।
ਬਿਜ਼ਨਸ ਚ ਤਾਂ ਸਭ। ਸਭ ਤੋਂ ਜ਼ਿਆਦਾ ਹੁੰਦਾ ਵਪਾਰ ਚ ਤੇ ਆਦਮੀ ਹੁੰ ਦੇਖੋ ਅੱਜ ਕੱਲ੍ਹ। ਕੀ ਪਤਾ ਕੌਣ ਕੀ ਕਿੱਥੇ ਵੇ ਕੀ ਕਹਿ ਰਿਹਾ। ਉਹ ਆਪਣਾ ਉਹਨੂੰ ਕਿਸੇ ਵੀ ਤਰੀਕੇ ਨਾਲ ਮਤਲਬ ਕੋਈ ਵੀ ਗੱਲ ਕਰਕੇ ਆਪਣਾ। ਉਹ ਚ ਮਤਲਬ ਕੋਈ ਆਰਡਰ ਲਾਇਆ ਕੋਈ ਪਾਰਟੀ ਨੂੰ ਮਾਲ ਦੇਣਾ ਤੇ ਆਪਣਾ। ਫੋਨ ਤੇ ਕੁਛ ਵੀ ਕਹਿ ਸਕਦੇ ਸੀ। ਬੰਦਾ ਆ ਜੇ, ਆ ਜੇ ਬੰਦਾ ਬਿਲਕੁਲ ਹੀ ਦੁਕਾਨ ਤੇ, ਯਾ ਕੀ ਜੇ ਤੇ ਉਹ ਫਿਰ, ਫਿਰ ਉਹਨੂੰ ਪਤਾ ਹੁੰਦਾ ਕਿ ਚਹੀ ਅਸਲੀਅਤ ਇਹਵੇ।
ਹਾਂਜੀ- ਹਾਂਜੀ ਮੇਨ ਇਹ ਕਿ, ਚਲੋ, ਅ ਦੋਸਤ ਦੋਸਤੀ ਯਾਰੀ ਉਸ ਟਾਈਮ ਜੋ ਹੁੰਦੀ ਸੀ ਨਾ, ਉੱਦਾਂ ਦੀ ਅੱਜ ਕੱਲ ਹੈ ਨੀ ਹੈ ਦੋਸਤੀ ਯਾਰੀ ਜੋ ਉਸ ਟਾਈਮ ਸੀ ਨਾ
ਹਮ।
ਪੁਰਾਣੇ ਟਾਈਮ ਵਿੱਚ ਪਰ ਉਹ ਹੁਣ ਅੱਜ ਕੱਲ ਦੇ ਟਾਈਮ ਵਿੱਚ, ਤੇ ਆਹ ਚੀਜ਼ਾਂ ਬਹੁਤ ਘੱਟ ਗਈਆਂ ਨੇ ਕਿਉਂਕਿ ਫੋਨ ਫੋਨ ਚ ਬੰਦਾ ਰਹਿ ਜਾਂਦਾ, ਤੇ ਉਸ ਤੋਂ ਬਾਅਦ ਦੋਸਤਾਂ ਕੋਲ ਜਾਂਦਾ ਟਾਈਮ
ਪੈਸੇ ਦੀ ਦੋਸਤੀ ਯਾਰੀ ਹੈ ਭਾਜੀ ਅੱਜ ਕੱਲ ਦੇਖੋ ਜਿ ਕੋਲ ਪੈਸਾ ਹੈ। ਉਹਦਾ ਯਾਰ ਦੋਸਤ ਸਹੀ ਰਹੇਗਾ। ਔਰ ਤੁਸੀਂ ਹੁਨੇ ਚਾਰ ਜਗ੍ਹਾ, ਚਾਰ ਜਨਿਆਂ ਦੇ ਵਿੱਚ ਚਲੇ ਜੋ, ਤੁਸੀਂ ਨਾ ਕੋਈ ਪੈਸਾ ਖਰਚੋ ਫਿਰ ਵੇਖੋ। ਕੋਈ ਵੀ ਨੀ ਪੁੱਛ, ਕੋਈ ਵੀ ਨੀ ਪੁੱਛੇਗਾ
ਆਪਾਂ ਕੋਲਜ
ਇੱਕ ਵਾਰ ਦੇਖ ਲੋਗੇ, ਦੋ ਵਾਰ ਦੇਖਲੋਗੇ, ਤਿੰਨ ਵਾਰ ਦੇਖ ਲੋਗੇ, ਫਿਰ ਕੋਈ ਨੀ ਪੁੱਛੇਗਾ।
ਕੋਲੇਜ ਟਾਈਮ ਦੀ ਗੱਲ ਦੱਸਦਾ ਤੁਹਾਨੂੰ ਭਾਜੀ ਅਦੀ ਅ, ਆਪਣਾ ਕੀ ਨਾਮ ਗਰੁੱਪ ਹੁੰਦਾ ਸੀ। ਤੇ ਗਰੁੱਪ ਕੀ ਹੁੰਦਾ ਸੀ ਪਹਿਲੇ ਤਾਂ ਜਿੱਦਾਂ ਕੱਲੇ- ਕੱਲੇ ਹੁੰਦੇ ਸੀ। ਤੇ ਹੌਲੀ ਹੌਲੀ ਜਿੱਦਾਂ ਇਹ ਸਾਲ ਕੱਢਿਆ, ਡੇਢ ਸਾਲ ਕੱਢਿਆ, ਫੇਰ ਡੇਢ ਕੁ ਸਾਲ ਬਾਅਦ ਇੱਕ ਬਾਈਕ ਲਈ ਸੀ, ਮੈਂ ਪੈਸ਼ਨ ਲਈ ਸੀ ਤੇ ਐਵੇਂ ਦੋਸਤ ਕੋਈ ਨੀ ਨਾਲ ਟੱਕਰਿਆ, ਦਸ ਸਾਲ ਡੇਢ ਸਾਲ ਕੋਈ ਵੀ ਨੀ ਲਾਗੇ ਲੱਗਿਆ ਜਦੋਂ ਥੋੜ੍ਹੀ ਬਾਈਕ ਆਈ ਫੇਰ ਇੱਕ ਦੇ ਦੋ ਹੋਏ, ਦੋ ਦੇ ਚਾਰ ਹੋਏ, ਚਾਰ ਦੇ ਛੇ ਹੋਏ, ਫੇਰ ਫ ਇੱਕ ਨੇ ਗੇੜਾ ਲਾ ਲਆ ਨਾਲ, ਤੇ ਦੂਜੇ ਨੇ ਥੋੜੇ ਦੇ ਬਾਦ ਦੂਜੇ ਨੇ ਲਿਆ, ਥੋੜੇ ਦੇ ਬਾਦ ਤੀਜੇ ਨੇ ਲਾ ਲਿਆ। ਫੇਰ ਐਵੇਂ ਹੋਇਆ ਜੀ, ਅਹ ਦੋਸਤ ਦੋਸਤੀ ਯਾਰੀ ਉਹ ਜਿੱਦਾਂ ਸਵੇਰੇ ਜਾਣਾ ਜੀ ਕੱਠੇ ਆਪਾਂ ਕੋਲਜ, ਸਾਰਿਆਂ ਨੂੰ ਚੱਕਣਾ ਵਾਰੀ ਵਾਰੀ ਕਰਕੇ ਉਸ ਤੋਂ ਬਾਅਦ ਕੋਲੇਜ ਨੇ ਆਣਾ। ਮਤਲਬ ਉਹ ਹੈ ਕਿ ਕਹਿਣ ਦਾ ਮਤਲਬ, ਜੋ ਚੀਜ਼ਾਂ ਬੰਦੇ ਕੋਲ ਹੈ ਤੇ ਬੰਦਾ ਅਹ ਹੋਰ ਨਾਲ ਲੱਗ ਜਾਂਦੇ ਨੇ ਆ ਕੇ। ਬਸ ਜਦੋਂ, ਜਦੋਂ ਤੱਕ ਚੀਜ਼ ਨਹੀਂ ਹੈ ਤੁਹਾਡੇ ਕੋਲ, ਤਾਂ ਤੁਹਾਡੇ ਕੋਲ ਕੋਈ ਵੀ ਲਾਗੇ ਤੁਹਾਨੂੰ ਪੁੱਛਣ ਵੀ ਨੀ ਆਏਗਾ ਵੀ। ਹਾਂ ਵੀ ਕੀ ਹਿਸਾਬ ਕਰੋਗੇ
ਹਾਂਜੀ- ਹਾਂਜੀ- ਹਾਂਜੀ, ਇਹ ਇਹੀ ਹੈ ਕਿ, ਮਤਲਬ ਹੁਣ ਦੇਖੋ
ਅਸੀ ਮੈਂ ਸਿੱਦਾਂ ਹੀ ਮੈਂ ਥੋੜੇ ਦਿਨ ਜੇ ਬਾਈਕ ਨਾ ਲੈ ਕੇ ਆਵਾਂ ਥੋੜੇ ਦਿਨ, ਤੇ ਬਸ ਜਿੱਦਾਂ ਹਫ਼ਤਾ ਦਾ ਅਸੀਂ ਨਹੀਂ ਲੈ ਕੇ ਆਣਾ ਚੈੱਕ ਕਰਨਾ ਹੋਏ ਤੇ ਬਸ ਉਹ ਬੰਦਾ ਕੋਈ ਲਾਗੇ ਨਹੀਂ ਲੱਗਦਾ।
ਹਮ, ਬਿਲਕੁਲ ਸਹੀ ਗੱਲ ਹੈ। ਨਾਲੇ ਹੁਨ ਤੇ ਜ਼ਮਾਨਾ ਬੜਾ ਬਦਲ ਗਿਆ, ਟਾਈਮ ਬੜਾ ਬਦਲ ਗਿਆ, ਪਾਂਦੀ, ਉਹ ਟਾਈਮ ਤੇ ਹੁਨ ਟਾਈਮ ਅਰੇ, ਅੱਜ ਕੱਲ ਤੇ ਮਤਲਬ ਬੱਚਿਆਂ ਨੂੰ ਬਾਹਰ ਕੱਢਣਾ ਬੜਾ ਸੇਫ ਹੀ ਨੀ ਹੈਗਾ। ਇਹ ਕਿ ਮਤਲਬ ਹੁਣ ਤੁਸੀਂ ਕਿਸੇ ਦੋਸਤ ਯਾਰ ਨਾਲ ਭੇਜ ਦੋ, ਕੀ ਪਤਾ ਕੀ ਕਰਦੇ ਉਹਨੂੰ, ਕੁਛ ਪਤਾ ਨੀ ਹੈ ਕੋਈ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ
ਜੀ- ਜੀ ਭਾਜੀ, ਇਹ ਗੱਲ ਤੇ ਹੈਗੀ ਆ।
ਕਲ ਖ਼ਬਰ ਸੁਨ ਰਹੇ ਹੋ, ਗਏ ਤੁਸੀਂ ਇੰਨੀਆਂ ਸਾਰੀਆਂ
ਹਾਂਜੀ ਹਾਂਜੀ ਹਾਂਜੀ, ਉਹ ਅੱਜ ਕੱਲ੍ਹ ਤੇ ਬੱਚਿਆਂ ਨਾਲ ਵਿਚਾਰਿਆਂ ਨਾਲ ਬੜਾ ਹੁੰਦਾ ਪਿਏ ਆਹ ਚੀਜ਼ਾਂ ਇੱਕ ਜਿੱਦਾਂ ਹੁਣ ਤੁਸੀਂ ਪਿੱਛੇ ਨਿਊਜ਼ ਸੁਣੀ ਹੋਏਗੀ। ਇੱਕ ਅ ਬੱਚੇ ਨੂੰ ਵੀ ਸੱਟ ਵੱਜੀ ਸੀ, ਤੇ ਅ ਹੋਸਪਿਟਲ ਨ ਸੀ ਲਾਗੇ ਹੇਗੇ, ਕੋਈ ਵੀ ਤੇ ਉਹ ਵਿਚਾਰਾ ਅਪਨੇ, ਅਪਨੇ ਪਿਤਾ ਦੇ ਉੱਥੇ ਹੀੱ ਪਿਤਾ ਜੀ ਵਿਚਾਰੇ ਨੇ ਜਾਨ ਹੋ ਗਈ ਸੀ ਪੂਰੀ ਉਹਦੀ ਵਿਚਾਰੇ
ਦਸੌ, ਉਹਹੀ ਹੈ ਨਾ ਕਿ ਫੈਸਿਲਿਟੀਜ਼ ਵੀ ਫੈਸਿਲਟੀਜ ਵੀ, ਫੈਸਿਲਟੀ ਵੀ ਜੋ ਨੀ ਹੈਗੀਆਂ ਏਨੀ।
ਹਾਂ। ਕਿਉਂਕਿ ਹੋਸ ਪਿਟਲ ਦਾ ਹੋਣਾ ਬੜਾ ਜ਼ਰੂਰੀ ਭਾਜੀ, ਨੇੜੇ ਤੇੜੇ ਨਾ ਹੋਸਪਿਟਲ ਲਾਗੇ ਹੋਣੇ ਚਾਹੀਦੇ ਨੇ। ਹਰ ਦੋ ਦੋ ਪੰਜ ਪੰਜ ਚਾਹੇ, ਇੱਕ ਦੋ ਕਿਲੋਮੀਟਰ ਨੀ ਭਾਵੇਂ ਪੰਜ ਪੰਜ, ਸੱਤ ਸੱਤ, ਦਸ ਦਸ, ਕਿਲੋਮੀਟਰ ਦੇ ਏਰੀਏ ਚ ਇੱਕ ਹੋਸਪਿਟਲ ਹੋਣਾ ਜ਼ਰੂਰੀ ਏ
ਚਲੋ ਭਾਜੀ, ਕੋਈ ਨੀ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਮੈਨੂੰ ਨਾ ਇੱਕ ਫੋਨ ਆ ਰਿਹਾ ਸੀ, ਮੈਂ ਕਿਹਾ ਚਲੋ
ਹਾਂਜੀ। ਨਹੀਂ। ਚਲੋ। ਵਧੀਆ। ਗੱਲ। ਹੈ। ਭਾਜੀ। ਚਲੋ। ਫੋਨ। ਕਰ। ਲਈਦਾ। ਹੁੰਦਾ। ਕੋਈ। ਨੀ। 'ਚ। ਟਾਈਮ। ਲੱਗੇ।
ਹਾਂਜੀ- ਹਾਂਜੀ, ਕੋਈ ਨੀ, ਹੋਰ ਕਦੇ ਗੇੜਾ -ਗੂੜਾ ਲਾਓ ਤੁਸੀ ਆਓ ਤੇ
ਕੋਈ। ਨੀ। ਭਾਜੀ। ਆਵਾਂਗੇ। ਜਦੋਂ। ਟਾਈਮ। ਕਦੀ। ਲੱਗਾ। ਤੇ। ਹੋਰ। ਬਾਕੀ। ਸਭ। ਵਧੀਆ।
ਹਾਂ-ਹਾਂ। ਘਰ। ਪਰਿਵਾਰ। ਸਭ ਵਧੀਆ। ਬੱਚੇ। ਵਗੈਰਾ। ਸਭ ਵਧੀਆ। ਚਲੋ। ਠੀਕ। ਆ। ਭਾਜੀ। ਸਤਿ। ਸ੍ਰੀ। ਅਕਾਲ।
ਚਲੋ। ਬਾਕੀ। ਫਿਰ। ਕਰਾਂਗੇ। ਆਪਾਂ। ਹਨਾ। ਠੀਕ। ਹੈ। ਜੀ। ਭਾਜੀ। ਜੀ। ਸਤਿ। ਸ੍ਰੀ। ਅਕਾਲ। ਭਾਜੀ। ਜੀ। ਓਕੇ। ਹਠ।